ਹੈਲੋ
ਹੈਲੋ
ਓਹ ਸਸ ਸ੍ਰੀ ਕਾਲ ਜੀ, ਸਸ ਸ੍ਰੀ ਕਾਲ, ਕੈਦੇ ਹੋ?
ਜੀ ਵਧੀਆ, ਆਪ ਸੁਣਾਓ?
ਜੀ ਹਮ ਤੋਂ ਵਧੀਆ ਜੀ, ਓਹ ਕਿਵੇਂ ਰੈਹਂਦਾ ਅੱਜ-ਕੱਲ?
ਬਸ ਜੀ, ਅੱਜ ਮੈਂ ਬੱਚੋਂ ਦੀ ਪੜ੍ਹਾਈ ਕਰ ਰਹੀ।
ਅੱਛਾ ਆਂਦੀ ਐ, ਜਾਂਦੀ ਐ। ਔਰ ਘਰ ਪੇ ਸਭ ਵਧੀਆ?
ਵੱਦੀਆ।
ਅੱਛਾ, ਤੁਸੀਂ ਤਬੀਅਤ ਵਗੈਰਾ ਤੁਸੀਂ ਮੌਸਮ ਵਗੈਰਾ ਕੈਹੰਦਾ, ਚੰਗਾ
ਚੰਗਾ-ਚੰਗਾ ਸਭ ਚੰਗਾ ਐ।
ਓ ਅੱਛਾ ਜੀ ਚੰਗਾ ਐ। ਵਧੀਆ ਜੀ ਚੰਗਾ ਇ ਹੁੰਦਾ ਜੀ। ਇਹਨੂੰ ਕੀ ਆਂਦਾ ਗਰਮੀ ਬੋਹਤ ਪੜਦੀ ਐ ਅੱਜ-ਕੱਲ। ਜੀ ਤੁਸੀਂ ਸੁਣੋ ਤੌ ਤਾ ਤੁਹਾਡਾ ਮੌਸਮ ਕਹਿੰਦਾ ਸੀ
ਹੂੰ
ਤੁਹਾਡਾ ਮੌਸਮ ਕਹਿੰਦਾ ਸੀ
ਐਥਾ ਜੀ ਮੌਸਮ ਦਾ ਬੋਹਤ ਗਰਮੀ ਏ।
ਅੱਛਾ ਜੀ ਅੱਛਾ ਜੀ ਏਹੰਦਾ ਤਾ ਮੌਸਮ ਬਡਾ ਸੋਹਣਾ ਲੱਗਦਾ ਰੇਂਦੀ।
ਹੈਲੋ
ਹਾਂਜੀ ਅੰਦਰ ਤਾਂ ਮੌਸਮ ਬੜਾ ਸੋਹਣਾ ਲੱਗਦਾ ਜੀ।
ਅੱਛਾ
ਜੀ-ਜੀ, ਜੀ ਬਰਸਾਤ ਸ਼ੁਰੂ ਹੋ ਗਈ ਸੀ, ਗਰਮੀ ਤੋਂ ਕਾਫ਼ੀ ਰਾਹਤ ਮਿਲੀ ਐ।
ਪਿਛਲੇ ਮਹੀਨੇ ਥਾ ਬੋਹਤ ਗਰਮੀ ਸੀ ਤੀ।
ਅੱਛਾ ਜੀ। ਦੇਖੋ ਜੀ ਅੰਦਾ ਜੀ। ਹਮਾਰੇ ਤੋਂ ਪਿਛਲੇ ਮਹੀਨੇ ਤਾਂ ਬਹੁਤ ਜਾਦਾ ਗਰਮੀ ਸੀ।
ਅੱਛਾ
ਏਧੇ ਮਹੀਨੇ ਥੋੜਾ ਗਰਮੀ ਰਹਿੰਦੀ। ਬਟ ਅਭੀ ਥੋੜੀ ਰਾਹਤ ਹੈ, ਬਾਇਸ ਸੇ।
ਠੰਡੀ-ਠੰਡੀ ਹਵਾ ਚੱਲੇਗੀ।
ਆਉਂਦੀ ਜੀ ਠੰਡੀ-ਠੰਡੀ ਆਏ ਹਾਏ ਖੁਸ਼ ਨੂੰ ਬੜੀਆ ਹਵਾ ਚੱਲਦੀ ਮਤਲਬ।
ਮੈਨੂੰ ਤਾਂ ਬਰਸਾਤ ਦਾ ਮੌਸਮ ਬੋਹਤ ਪਸੰਦ ਐ।
ਤੈਨੂੰ ਬਰਸਾਤ ਦਾ ਮੌਸਮ ਬੇਟ ਪਸੰਦ ਐ।
ਹੁ ਖ਼ਾਸ ਕਰਕੇ ਜਾਦਾ ਚਾ ਨਾਲ ਪਕੌੜੇ।
ਓ ਪਕੌੜੇ ਖਾਂਦੇ ਸੀ ਤੁਸੀਂ।
ਚਾਏ ਦੇ ਨਾਲ ਪਕੌੜੇ।
ਉਹ ਚਾਏ ਦੇ ਨਾਲ ਪਕੌੜੇ ਖਾਂਦੇ ਸੀ ਏ, ਕਦੇ ਮੈਨੂੰ ਵੀ ਖਿਲਾਦੇ ਸੀ?
ਹਾਂ ਜ਼ਰੂਰ ਇੱਥੇ ਨਾਲ ਆਉ।
ਮੈਨੂੰ ਤਾਂ ਬੁਲਾਦਾ ਸੀ ਨੀ ਤੂੰ।
ਐਥੇ ਤੋਂ ਹਰ ਕਿਸੀ ਨੂੰ ਪਸੰਦ ਐ।
ਅੱਛਾ ਜੀ, ਮੈਨੂੰ ਨੀ ਪਤਾ ਸੀ ਤੈਨੂੰ ਪਸੰਦ ਐ।
ਬੱਚੇ ਵੀ ਬਾਰਿਸ਼ ਵਿੱਚ ਖੇਲਨੇ ਬੋਹਤ ਪਸੰਦ ਕਰਤੇ ਐ।
ਮੈਨੂੰ ਪਤਾ ਨੀ ਤੈਨੂੰ ਪਸੰਦ ਹੈ ਮੈਂ ਬਨਾ ਲਾਦਾ ਸੀ।
ਠੰਡੇ ਹੋ ਜਾਏਗੇੇ ਨਾ ਇੱਥੇ ਤੋਂ ਐਥੇ ਬੋਹਤ ਦੂਰ ਐ।
ਆਪਨ ਗਰਮ-ਗਰਮ ਕਰ ਲਏ ਸੀ।
ਐਥੇ ਮਜ਼ਾ ਨਾ ਆਤਾ ਨਾ।
ਅਜੇ ਏਦੇ ਆਕੇ ਹੀ ਬਣਾਂਦੇ ਫਿਰ।
ਹਾਂ ਗਰਮ-ਗਰਮ, ਗਰਮ-ਗਰਮ ਵਿੱਚ ਚਾਏ ਦੇ ਚਾਏ ਦੇ ਨਾਲ।
ਜੀ-ਜੀ, ਜੀ ਉਹ ਅੱਛਾ ਜੀ ਬੜੀਆ ਲੱਗਦੇ ਸੀ।
ਜੀ ਪੁਦੀਨੇ ਕੀ ਚਟਨੀ ਦੀ ਨਾਲ।
ਅੱਛਾ ਪਤੋਲੇ ਦੀ ਚਟ ਪਕੌੜੇ ਦੀ ਚਟਨੀ ਸੀ ਨਾਲ।
ਹਮ।
ਬੜੀਆ ਜੀ ਬੜਿਆ ਸੀ। ਹੋਰ ਬਤਾਓ ਕੀ ਹਾਲ ਐ ਤੁੁਮਾਰੇ?
ਬੜੀਆ ਜੀ।
ਬੜੀਆ ਕੀ
ਜੀ।
ਲੇਕਿਨ ਇੰਦਾ ਦਿਨ 'ਚ ਬਾਰ ਨਿਕਲਨਾ ਵੀ ਮੁਸਕਿਲ ਹੋ ਗਿਆ ਸੀ। ਗੁੰਮੜੇ ਖਾਵੇ।
ਅਥੇ ਕਿਉਂ?
ਐੰਦਾ ਸੀ। ਕੇ ਹੁੰਦਾ ਸੀ ਕਿ ਗਰਮੀ ਬੋਤ ਹੁੰਦੀ। ਫੇਰ ਘਰ ਸੇ ਬਾਰ ਜਾਂਦਾ ਸੀ ਨੀ ਓਨੀ। ਸੂਰਜ ਕੀ ਗਰਮੀ ਬੋਤ ਜਾਦਾ ਆਂਦੀ ਸੀ।
ਐਥੇ ਮਜਾ ਨਈ ਆਤਾ।
ਮਜ਼ਾ ਨਈ ਆਂਦਾ ਸੀ। ਮੈਨੂੰ ਮਜ਼ਾ ਆਂਦਾ ਸੀ ਬਾਰਿਸ਼ ਦੇ ਮੌਸਮ ਵਿੱਚ। ਔਰੇ ਸਰਦੀ ਆਂਦੀ ਸੀ। ਔਦੇਂ ਵਿੱਚ ਵਜ਼ਾ ਆ ਜਾਂਦੀ। ਬਾਕੀ ਹੋਰ ਮੌਸਮ ਕੇ ਵਿੱਚ ਮਜ਼ਾ ਨੀ ਆਂਦਾ ਸੀ। ਤੈਨੂੰ ਆਂਦਾ ਸੀ ਮਜ਼ਾ।
ਐਥੇ ਬੋਤ ਮਂਜਾ ਆਂਦਾ। ਬੋਤ ਮਜਾ ਐਥੇ ਬੋਤ ਮਜਾ ਕਰਦੇ।
ਅੱਛਾ ਜੀ।
ਐਥੇ ਤੋਂ ਅ ਪੇੜ ਤੇ ਰਸੀ ਵਿੱਚ ਝੂਲਾ ਡਾਲਦੇ।
ਦੱਸਦੀ ਬੜਿਆ ਸੀ, ਵਧਿਆ ਸੀ, ਜੂਲਾ ਖਾਂਦੀ ਸੀ ਤੂੰ। ਝੂਲਾ ਕੌਨ ਦਿੰਦਾ ਸੀ ਦੀ? ਝੂਲਾ ਕੌਨ ਦਿੰਦਾ ਸੀ ਤੈਨੂੰ?
ਮੈਨੂੰ ਬੋਤ ਸਾਰੀ ਗੱਲ ਗੱਰਲ ਹੋ ਜਾਤੀ ਹੈ ਸਦ।
ਓ ਕੁੜੀਆਂ ਦੇ ਨਾਲ-ਕੁੜੀਆਂ ਦੇ ਨਾਲ ਖਿਲਾਂਦੇ ਸੀ। ਓ ਕੁੜੀਆਂ ਦੇ ਨਾਲ ਖਿਲਾਂਦਾ ਸੀ। ਤੈਨੂੰ।
ਸਈ।
ਅੱਛਾ ਜੀ ਕੁੜੀਆ ਬੋਤ ਚੰਗੀ ਰੈਂਦੀ। ਸੁਤਰੀ ਵੀ ਰੈਂਦੀ। ਚੰਗੀ ਵੀ ਰੈਂਦੀ ਸੁਥਰੀ ਵੀ ਰੈਦੀ।
ਸਿਆਣੇ ਨਈ ਐ। ਐਥੇ ਸਿਆਣਾ ਨਈ ਐ ਕੋਈ।
ਸੁਥਰੀ-ਸੁਥਰੀ ਏ ਚੰਗੀ ਏ।
ਚੰਗੀ ਤੋ ਐਥੇ ਬੋਤ ਏ।
ਜੀ-ਜੀ-ਜੀ-ਜੀ ਓ ਮਿਲਵਾਂਦੇ ਸੀ ਕੇਂਦੇ ਸੀ ਮੈਨੂੰ।
ਆਓ ਕਿਸੀ ਦਿਨ ਐਥੇ ਨਾਲ ਗੱਲਾਂ ਕਰਤੇ।
ਜੀ-ਜੀ-ਜੀ-ਜੀ ਗੱਲਾਂ ਕਰੇਂਗੇ। ਬਾਰਿਸ ਦੇ ਮੌਸਮ ਦੇ ਨਾਲ ਚਾਏ-ਪਕੌੜੇ ਦੇ ਨਾ ਠੰਡੀ-ਠੰਡੀ ਹਵਾ ਹੁੰਦੀ ਸੀ, ਬਾਰਿਸ ਹੁੰਦੀ ਸੀ। ਸਾਥ ਮੇ ਚਾਏ-ਪਕੌੜੇ ਹੁੰਦੇ ਸੀ, ਮਜ਼ਾ ਆਂਦਾ ਸੀ।
ਬਿਲਕੁਲ।
ਚੰਗਾ-ਚੰਗਾ ਲਾੱਗਦਾ ਸਬ।
ਘਰੇ ਵਿੱਚ ਖਾਣਾ ਖਾਣਾ ਨਾਲ ਪੇਜੇ ਗੀ।
ਜੀ-ਜੀ-ਜੀ ਮਜ਼ਾ ਆਦਾ ਸੀ ਕਿਤੇ ਫਿਰ ਚਟਨੀ ਹੁੰਦੀ ਸੀ, ਚਟਨੀ ਕੇ ਸਾਥ ਆਪਾਂ ਦੋਨਾਂ ਖਾਂਦਾ ਸੀ।
ਇੱਥੇ ਚਟਪਟਾ ਪਸੰਦ ਐ ਜੀ।
ਹਾਂਜੀ ਚਟਪਟਾ ਪਸੰਦ ਐ ਚਟਪੱਟ ਮੈਨੂੰ ਬਹੁਤ ਪਸੰਦ ਐ।
ਮੈਂ ਮੀਠਾ ਨੀ ਖਾਂਦਾ। ਮੀਠਾ ਮੈਂ ਸਿਰਫ ਰਸਗੁੱਲੇ ਖਾਂਦਾ ਸੀ। ਹੋਰ ਕਾਜੂ ਕਤਲੀ ਖਾਂਦਾ ਸੀ।
ਅੱਛਾ, ਮੀਠਾ ਰਸਗੁੱਲਾ ਬੰਗਾ ਵੋ ਕਾਲਾ ਰਸ ਗੁਲਾਬ ਜਾਮੁਨ
ਨਈ ਨਈ ਰਸਗੁੱਲਾ ਸਫੇਦ ਸਫੇਦ ਹੁੰਦਾ ਸੀ। ਕੇ ਅੰਦਰ
ਬੋਲਤੇ ਬੰਗਾਲ ਦੇ ਰਸਗੁੱਲਾ
ਅੱਛਾ-ਅੱਛਾ ਜੀ ਰਸਗੁੱਲਾ ਬੋਲਦਾ ਸੀ।
ਅੱਛਾ ਤੋ ਬੋਤ ਮਜੇ ਕਰ ਲਿਏ ਜੀ।
ਅੱਛਾ ਜੀ-ਜੀ-ਜੀ ਅਮ ਖੀਰ ਬੋਤ ਵੀ ਖਾਂਦਾ ਸੀ। ਤੁਮਨੇ ਖਾਏ ਹੋਗੇ ਅਬੀ ਖੀਰ ਖਾਦਾ ਸੀ ਖੀਰ ਮੁਗ
ਹੂੰ ਬਿਲਕੁਲ ਜੀ ਇੱਥੇ ਮਿਲਤਾ ਬਣਤਾ ਵੀ ਐ ਘਰ ਮੈਂ ਉਹ ਮਿਲਤਾ ਵੀ ਐ।
ਹੋਰ ਲੱਗਦਾ ਫੇਮਸ ਹੁੰਦਾ ਸੀ ਉੱਧਰ ਕਾ
ਹਾਂਜੀ,
ਉਹ ਅੱਛਾ ਜੀ, ਘਰੋ ਮਾਰਾ ਨਾਲ
ਇੱਥੇ ਬੁਲਾਇਓ ਦਾਵਤ ਕਰੋ।
ਕਰਨ ਦੀ ਕਰਨ ਜੀ ਕਰਨ ਜ਼ਰੂਰ ਕਰਨ ਦੀ ਤਮਾਰੀ ਦਾਵਾ ਜ਼ਰੂਰ ਕਰਨ ਜੀ। ਆਣਾ ਜੀ ਆਣਾ ਜੀ ਹਮਾਰੇ ਮੇ ਆਨਾ ਜੀ।
ਇੱਥੇ ਜ਼ਰੂਰ
ਬੜੇ ਬੜੇ ਪੇਟ ਬਰਾਂਦੇ ਖਲਾਦੀ ਏ,
ਸਈ ਗੱਲ
ਹਮਾਰੇ ਘਰ ਪੇ ਆਦਾ ਸੀ ਮਹਿਮਾਨ, ਉਹਨੇ ਬੂਕਾ ਸੋਣ ਨੀ ਦੇ ਦਿੰਦੀ ਜੀ
ਇੱਥੇ ਹਮਾਰਾ ਵੀ ਇਹੀ ਐ ਸਭ ਕੇ ਇਹੀ ਐ।
ਵਧੀਆ ਖਿਲਾਦੇ ਸੀ ਵਧੀਆ ਖਾਤਰਦਾਰੀ ਕਰਦੇ ਸੀ। ਵਧੀਆ ਸੁਲਾਦੇ ਸੀ ਉੱਥੇ ਵਧੀਆ ਗੱਲਾਂ ਕਰਦੇ ਕਰਦੇ ਸੁਲਾਦੇ ਸੀ।
ਵਡੀਆ ਏਸੀ ਵਾਲਾ ਰੂਮ ਦਿੰਦੇ ਸੀ ਉਹਨੂੰ
ਵਧੀਆ ਜੀ ਚੰਗਾ ਜੀ।
ਜੀ ਜੀ ਹੋਟਲ ਦੇ ਨਾਲ ਤਾ ਪੰਗਾਂ ਈ ਨੀ ਜੀ ਘਰ ਹੀ ਆਪਣਾ ਹੋਟਲ ਏ।
ਉਹ ਅੱਛਾ ਜੀ,
ਬਹੁਤ ਵੱਡਾ ਦਿਲ ਐ ਬਹੁਤ ਵੱਡਾ ਘਰ ਐ ਆਪਕਾ,
ਇੱਥੇ ਕਬ ਹੋ ਰੀ ਐ ਸਾਦੀ?
ਕਰਨ ਦੇ ਜੀ ਕਰਨ ਦੇ ਜੀ ਕੋਈ ਬੜੀਆ ਸੀ ਸੁੱਦੀ ਸੀ ਚੰਗੀ ਸੀ ਕੁੜੀ ਮਿਲ ਜਾਏ। ਤੈਨੂੰ ਬਤਾਂਦੀ, ਕੋਈ ਵੀ ਨੀ ਐ ਜਹਾਂ ਪੇ ਆਪਣੀ ਮਨ ਮਰਜ਼ੀ, ਮੈ ਮਰਜ਼ੀ ਮੈਂ ਬਿਆਸਤ ਐ ਜੀ। ਕਰਨ ਦੀ ਵੀ ਉਹ ਵੀ ਮੈਨੂੰ ਡੂੰਡੇ ਸੀ ਉਹ ਵੀ ਉਸ ਡੂੰਡੇ ਸੀ। ਜਿਸ ਦਿਨ ਜੀ ਜੀ ਜੀ। ਜਿਸ ਦਿਨ ਮਿਲਦਾ ਸੀ। ਉਸ ਦਿਨ ਨਿਕਾਹ ਹੁੰਦਾ ਸੀ।
ਅਰੇ ਐਥੇ ਤਾ ਸਈ ਐ।
ਜੀ ਜੀ ਜੀ ਜੀ।
ਹ
ਅ ਤੈਨੂੰ ਕਿ ਕਾਸਸ ਦਾ ਦੁੱਧ ਜਲ ਬਬੜੇ ਮਿਲ ਜਾਂਦਾ ਦਾ ਜਾ ਤਾਂ ਅੱਛਾ ਲੱਗਦਾ ਸੀ।
ਅੱਛਾ ਜੀ।
ਜੀ ਜੀ। ਤੈਨੂੰ ਪਤਾ ਸੀ, ਬੱਚੇ ਵੀ ਬਾਰਸ਼ ਵਿੱਚ ਖੇਲਣ ਦਾ ਬੋਤ ਪਸੰਦ ਕਰਦੇ ਨੇ।
ਬਿਲਕੁਲ ਜੀ। ਐਂਡੇ ਮੈਂ ਬੀ ਕਰਤੀ।
ਅੱਛਾ ਜੀ। ਹਾਂ ਪਰ ਓਨਾਂ ਦਾ ਧਿਆਨ ਵੀ ਰੱਖਣਾ ਪੈਂਦਾ ਏ। ਨਈ ਤਾਂ ਸਰਦੀ ਜੁਕਾਮ ਹੋ ਜਾਂਦਾ ਸਾਲੁਨ ਦਾ।
ਐ ਤੇ ਠੀਕ ਕਹਾ ਜੀ, ਯੇਤਾ।
ਜੀ ਜੀ ਜੀ। ਬਿਲਕੁਲ ਬਿਲਕੁਲ ਚੰਗਾ ਚੰਗਾ ਚੰਗਾ ਧਿਆਨ ਰੱਖਨ ਦਾ ਬੱਚਨ ਦਾ। ਅ ਨ ਬੱਚਨ ਦਾ ਬਿਮਾਰ ਹੋ ਜਾਂਦਾ ਈ।
ਹਾਂਜੀ।
ਜੀ ਜੀ ਜੀ। ਤੇ ਬਸ ਐਈ ਗੱਲ ਏ ਜੀ ਕੇ ਬਰਸਾਤ ਵਿੱਚ ਸਫ਼ਾਈ ਦਾ ਖਾਸ ਧਿਆਨ ਰੱਖਣਾ ਚਾਈਦੈ ਜੀ। ਅਗਰ ਸਫ਼ਾਈ ਦਾ ਧੇਆਨ ਨੀ ਰੱਖੇਂਦੇ ਤੇ ਕੀੜੇ ਮਕੌੜੇ ਆਂਦੇਸੀ।
ਐਥੇ ਵੀ ਸਾਫ ਤੋਂ ਰੱਖਨਾ ਚਾਈਅਨ ਬੀ। ਐਥੇ ਪਾ ਕੁਲੜ ਕਾ ਪਾਨੀ ਵੀ ਬਦਲਨਾ ਚਾਈਏ ਸੀ।
ਬਿਲਕੁਲ ਬਿਲਕੁਲ ਬਿਲਕੁਲ। ਤੁਸੀ ਜੋ ਜੋ ਬਾਤ ਕੇਂਦਾ ਸੀ, ਮੈਂ ਅਮਲ ਕਰੇਂਦਾ ਸੀ।
ਜੀ।
ਜੀ। ਦੂਸਰੋ ਕੋ ਵੀ ਅਮਲ ਕਰਾਂਦੇ ਸੀ ਬਾਤੋਂ ਪਰ। ਤਾਂ ਕਿ ਤੁਆਡਾ ਤੇ ਫਾਏਦਾ ਦੂਸਰੇ ਦਾ ਵੀ ਫਾਇਦਾ ਦੋਨੋ ਦਾ
ਏਥੇ ਬਰਸਾਤ ਮੈਂ ਖੇਤੀ ਬੋਤ ਹਰਿਆਲੀ ਹੋ ਜਾਤੀ ਐ ਜੀ। ਚੰਗਾ ਲੱਗਦਾ ਐ ਖੇਤੀ ਮੇਂ ਘੁੰਮਨਾ। ਚੰਗਾ ਚੰਗਾ। ਏਥੇ ਆਨਾ ਜਰੂਰ।
ਅੰਦਾ ਜੀ ਅੰਦਾ ਜੀ ਅੰੰਦਾ ਜੀ। ਚਲੋ ਜੀ ਠੀਕ ਐ ਫਿਰ ਤਡੇ ਨਾਲ ਬਾਤ ਹੋ ਜੇਜੀ।
ਠੀਕ ਏ ਠੀਕ ਏ।
ਠੀਕ ਏ ਜੀ। ਸਤ ਸੀ੍ ਅਕਾਲ ਜੀ।
ਸਤਿ ਸ਼੍ਰੀ ਅਕਾਲ।